ਸਤਿ ਸ੍ਰੀ ਅਕਾਲ ਜੀ ਵਧੀਆ- ਵਧੀਆ ਹੋਰ ਸੁਣਾਓ ਕਿੱਦਾਂ
ਬਸ ਵਧੀਆ ਵਧੀਆ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ- ਹਾਂਜੀ ਸਭ-
ਹਾਂਜੀ- ਹਾਂਜੀ ਸਭ ਵਧੀਆ ਮਹਾਰਾਜ ਦੀ ਕਿਰਪਾ ਆ।
ਚਾਹ ਚੂ ਪੀ ਲਿਤੀ-
ਹਾਂਜੀ- ਹਾਂਜੀ- ਹਾਂਜੀ ਚਾਹ ਚੂ ਚਾਹ ਦਾ ਟਾਈਮ ਹੋ ਹੀ ਗਿਆ ਸੀ ਠੀਕ ਹੋ ਗਿਆ ਹੋਣਾ ਸਾਢੇ ਚਾਰ ਵੱਜ ਕੇ ਆਪਣਾ ਕੀ ਆ ਪੰਜਾਬੀ ਦਾ ਟਾਈਮ ਹੋ ਗਿਆ ਆਪਣਾ- ਪੀ ਪੂ ਕੇ ਹੋ ਗਿਆ ਰਾਮ ਨਾਲ ਰਿਲੈਕਸ ਬੈਠੇ ਆ ਮੈ ਚਲੋ ਵੀਰ ਨਾਲ ਗੱਲ ਕਰਦੇ ਹਾਂ।
ਹਾਂਜੀ- ਹਾਂਜੀ ਹੋਰ ਸੁਣਾਓ ਵਧੀਆ ਮੈ ਤੁਹਾਡੇ ਕੋਲ ਪੁੱਛਣਾ ਸੀ ਜੀ- ਤੁਹਾਡੇ ਹਿਸਾਬ ਮੌਨਸਨ ਇਨੇ ਜਲਦੀ ਚੇਜ ਕਿਓ ਹੋ ਰਹੇ ਨੇ- ਜਿਵੇਂ ਹਾਲੇ ਸਾਵਣ ਵੀ ਨਹੀ ਆਇਆ ਬਾਰਿਸ਼ ਪਹਿਲੇ ਆ ਗਈਆਂ ਨੇ-
ਹਾਂਜੀ- ਹਾਂਜੀ ਇਹ ਕਿ ਨਾ ਤੁਸੀਂ ਨਾ ਇਸ ਸਾਲ ਦੋ ਹਜ਼ਾਰ ਛੱਬੀ ਦੇ ਵਿਚ ਇਹ ਚੀਜ ਨੋਟ ਕੀਤੀ ਹੋਣੀ ਹੈ। ਕੀ ਯਾਰ ਕਿ ਠੰਡ ਵੀ ਵਧੀਆ ਵਾਧੂ ਪਹਿਲਾਂ- ਪਹਿਲਾਂ ਆ ਗਈ ਆਪਣੇ ਟਾਈਮ ਤੋ ਪਹਿਲਾਂ- ਤੇ ਉਹ ਵੀ ਵੱਧ ਹੱਦੋ ਵੱਧ ਹੋ- ਗਈ ਯਾਰ ਗਰਮੀ ਵੀ ਯਾਰ ਕਿ ਜਿਹੜੀ ਗਰਮੀ ਆਉਦੀ ਮਾਰਚ ਦੇ ਮਹੀਨੇ ਤੋ ਬਾਅਦ ਹੋਲੀਆਂ ਤੋ ਬਾਅਦ ਆਉਦੀ ਹੈ। ਐਤਕੀ ਗਰਮੀ ਵੀ ਜਨਵਰੀ ਸਟਾਰਟਿੰਗ ਤੇ ਫਰਵਰੀ ਸਟਾਰਟਿੰਗ ਦੇ ਵਿਚ ਹੀ ਆ ਸ਼ੁਰੂਆਤ ਦੇ ਵਿਚ ਹੀ ਆ ਗਈ ਐ। ਤੇ ਹਲੇ ਤੱਕ ਜਾਨ ਦਾ ਨਾ ਨੀ ਲੈਦੀ- ਤੇ ਰਹੀ ਗੱਲ ਆਹ ਹੁਣ ਮੌਸਮ ਹੈਗਾ ਬਾਰਿਸ਼ ਦਾ- ਤੇ ਬਾਰਿਸ਼ ਦਾ ਵੀ ਅਤਾ ਪਤਾ ਨੀ ਹੈ। ਗਈ ਕੀ ਪਤਾ ਕੀ ਚੱਲਣ ਦੇ ਕਿ ਚੱਲ ਬਸ ਜਿੱਥੋਂ ਤੱਕ ਮੈਨੂੰ ਨੌਲੇਜ- ਚੱਲਣ ਦੀ ਕਿ ਜਿਹੜੀਆਂ ਟੈਕਨੋਲੋਜੀਆਂ ਵਿਚ ਜਿਹੜਾ ਸਮੁੰਦਰ ਦੇ ਵਿਚ ਜਿਹੜੇ ਕਰਦੇ ਪਏ ਸਭ ਕੁਛ ਚੈਕਿੰਗ ਵਗੈਰਾ- ਇਹ ਉਹਦੇ ਕਰਕੇ ਸਾਰਾ ਕੋਈ ਵਾਤਾਵਰਨ ਭਾਜੀ ਵਿਗੜਨ ਦਾ ਹੋਰ ਕੁਛ ਨੀ ਇਸ ਕਰਕੇ ਟਾਈਮ ਤੋ ਪਹਿਲਾ ਸਭ ਕੁਛ ਹੁਣ ਦੀਆ ਤੇ ਟਾਈਮ ਤੋਂ ਫਿਰ ਹਰ ਚੀਜ ਹੱਦ ਤੋ ਵਧ ਹੁੰਦੀ ਹੈ।
ਹਾਂਜੀ ਜੀ ਮੈ ਵੀ ਸੁਣਿਆ ਸੀ ਇਹ ਕੰਟਰੀ ਦੀ ਸਾਈਡ ਨਾ ਕੁਛ ਹੋਇਆ ਉਸ ਤੋ ਸਾਰੀ ਹਵਾ ਆਈ ਸੀ। ਪਿਛਲੀ ਵਾਰੀ ਸਰਦੀਆਂ 'ਚ ਉਸ ਕੰਟਰੀ 'ਚ- ਕੁਛ ਬਰਫ਼ ਬੁਰਫ਼ ਦਾ ਮਤਲਬ ਪਾੜ ਪੁੜ ਗਿਰਿਆ ਨਾ ਉਸ ਤੋਂ ਸਾਰੀ ਬਰਫ਼- ਸਮੁੰਦਰੀ ਸਾਰੀ ਹਵਾ ਨੌਰਥ ਈਸਟ ਸਾਈਡ ਆਏ ਤੇ ਉਪਰ-
ਭਾਜੀ ਤੁਹਾਨੂੰ ਦੱਸ ਮੈ ਜਿਹੜਾ ਵਰ ਚੱਲਣਦਾ ਆ ਅਟਲਟਕਓਸ਼ਨ ਜਿਹੜਾ ਹੁੰਦਾ ਸਬ ਸਮੂਦਰ ਵੜਾ ਵਿਚ ਸਭ ਤੋ ਵਡਾ ਸਮੁੰਦਰ ਹੈਗਾ ਜਿਹੜਾ ਉਹਦੇ ਵਿੱਚ ਨਾ ਤਕਨੀਕਾਂ ਬਟ- ਆਪੀਆਂ ਜਿਹੜਾ ਨਿਊਕਲੀਅਰ ਦੀ ਆ ਬਣਾਉਦੇ ਤਕਨੀਕਾਂ ਬਣਾਉਦੇ ਬੰਬ ਬਣਾਉਦੇ ਕੁਛ ਬਣਾਉਦੇ- ਕਰਦੇ ਉਹਦੇ ਵਿਚ ਉਹਨੂੰ ਅ- ਕੀ ਕਰਦੇ ਟਰਾਈ ਕਿਥੇ ਕਰਦੇ ਆ ਸਮੁੰਦਰਾਂ ਦੇ ਵਿਚ ਕਰਦੇ ਸੁੱਟ- ਸੁੱਟ ਕੇ- ਹੁਣ ਆਪਾ ਅਗਰ ਪ੍ਰਿਥਵੀ ਨੂੰ ਜਿਹੜੀ- ਚਾਰਕ ਜਿਹੜੀ ਰੱਬ ਨੇ ਦਿਤੀ ਹੋਈ ਚੀਜ ਹੈ। ਆਪਾ ਉਹਨਾ ਖੇਡਾਂਗੇ ਤੇ ਫਿਰ ਉਹਨੇ ਵੀ- ਆਪਣਾ ਰੂਪ ਦਿਖਾਉਣਾ ਹੀ ਹੈ। ਕਹਿ ਕਹਿ ਕੇ ਬਸੋ ਭਾਜੀ
ਹਾਂਜੀ- ਹਾਂਜੀ ਮੈ ਸੁਣਿਆ ਸੀ ਜੀ ਐਂਟਾਰਟੀਕ ਜਾਂ ਨਾ ਓ ਸੈਂਪਰ ਜੰਮੀ ਵੀ ਜਿਥੇ ਦੇ - ਜਿਵੇਂ ਸਾਡੇ ਉੱਤੇ ਇੰਨੇ ਵਡੇ ਵਡੇ ਦੇਸ਼ ਇੰਨੀ ਬਰਫ਼ ਬਰਫ ਜਮੀ ਹੋਈ ਮੈਂ - ਪੜਿਆ ਸੀ ਇੰਗਲਿਸ਼ ਵਿਚ ਪਲੱਸ ਟੂ ਜਦੋਂ ਹੁੰਦਾ ਸੀ ਮੈ ਤਾਂ ਮੈ ਪੜਿਆ ਸੀ ਇੱਕ - ਪੂਰੇ ਸਾਡੇ ਇਕ ਜਿਹੜਾ ਹੁੰਦਾ ਨਾ ਸਾਡੀ ਸਿਟੀ ਮਤਲਬ ਇੱਕ - ਸਟੇਟ ਜਿਨੀ ਬਰਫ਼ ਦੀ ਸਿਲੀਆਂ ਭਰੀਆਂ ਪੇਇਆ ਨੇ ਉਸਦੇ ਉਪਰ ਟਰਾਈ ਕਰਦੇ ਪਏ ਨੇ- ਸੁਣਨਾ ਨਹੀ ਚਾਹੇ ਕਿ ਜੋਮਬੀ ਵਾਇਰਸ ਵੀ ਨਿਕਲ ਸਕਦੇ ਆਉਣ ਵਾਲੇ-
ਹਾਂ। ਸ਼ਾਇਦ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਇਹ ਹਾਲਾਤ 'ਚ ਲੈਦੇ ਨਾ ਵਾਇਰਸ ਫੈਲੈਦੇ ਨੇ ਕਿਉਂਕਿ ਇਹ ਜਿਹੜੀਆਂ- ਜਿਹੜੀਆਂ ਵੀ ਤਕਨੀਕਾਂ ਆਉਦੀਆਂ ਨਾ- ਹੁਣ ਤੁਸੀ ਇਹ ਸੋਚਿਆ ਹੋਊਗਾ ਵੀ ਚੈਈਐ ਖਬਰ ਕੀ ਫੈਲ ਗਈ ਕਿ ਆਹ ਆਸਮਾਨ ਦੇ ਵਿਚਲ ਨਕਲੀ ਬਾਰਿਸ਼ ਕਰਾਉਣ ਦੇ ਵੀ ਆ ਬੀ ਇਕ ਦਾ ਕਿਸੇ ਦਾ ਤੇ ਨਾਂ ਆਇਆ ਸੀ ਬਿਚ ਕੋਈ ਤੇ ਕਰੋੜਾ ਆ ਖਰਬ ਪਤ ਇਕ ਬੰਦਾ ਹੈਗਾ ਬਿਜਨਸ ਮੈਨ ਹੈਗਾ ਈ। ਕੀ ਆਸਮਾਨ ਦੇ ਵਿਚ ਕੈਮੀਕਲ ਸੁੱਟਦੇ ਆ ਉਹਦੇ ਫਿਰ ਬੱਦਲ ਬਣ ਜਾਦੇ ਆ ਮੀਂਹ ਵੀ ਪੈ ਜਾਦਾ ਵਾ- ਬਰਫ਼ ਵੀ ਪੈ ਜਾਦੀ ਆ। ਤੇ ਤੁਸੀਂ ਵਿਚੇ ਆਪਣੇ ਪੰਜਾਬ ਚ ਵੀ ਵੇਖਿਆ ਹੋਣਾ ਕਿ ਵਿਚੇ ਆਹ ਮਹੀਨਾ ਪਿਛਲੇ ਮਹੀਨੇ ਦੀ ਗੱਲ ਐ ਸ਼ਾਇਦ। ਬਾਰਿਸ਼ ਜਦੋਂ ਹੋਏ ਗੀ ਤੇ ਉਹਦੇ ਵਿੱਚ ਜਿਹੜਾ ਗੰਦਗੀ ਕ ਇਸ ਤਰਾ ਕਿ ਹੁੰਦਾ ਨਾ ਪਾਣੀ ਗਲੀਆਂ ਦੇ ਵਿੱਚ ਆਉਦਾ ਉਹਦੇ ਵਿੱਚ ਵੀ ਝੱਗ -ਝੱਗ ਜੀ ਬਣੀ ਆਈ। ਉਹ ਵੀ ਕੈਮੀਕਲ ਦਾ ਥਰੂ ਐ ਇੱਕ ਚੀਜ਼। ਹੁਣ ਇਹ ਚੀਜ਼ਾਂ ਹੋਣਗੀਆਂ ਜੀ ਵਧੀਆ ਹੁਣ ਨਾ ਜਿੱਦਾਂ ਤੁਸੀਂ ਕਹਿੰਦੇ ਪਏ ਆ ਕਿ ਬਾਹਰਲੇ ਦੇਸ਼ਾਂ ਆਈਸਲੈਂਡ ਕਰਕੇ ਦੇਸ਼ ਹੈਗਾ ਵਾ ਜਿੱਥੇ ਬਾਰਾਂ ਮਹੀਨੇ ਬਰਫ਼ ਰਹਿੰਦੀ ਐ, ਤੇ ਉਹਦੇ ਲਾਗੇ ਇੱਕ ਹੋਰ ਇਕ ਸੈਕਿੰਡ ਮੈਨੂੰ ਉਹਦਾ ਨਾਂ ਨੀ ਚੇਤਾ ਆਉਂਦਿਆ ਮੈਨੂੰ ਪਰ ਉੱਥੇ ਨਾ ਕਹਿੰਦੇ ਕੀ ਇੰਨਾ ਕੁ ਟੈਂਪਰੇਚਰ ਮਾਈਨਸ ਥਰਟੀ ਤੱਕ ਚਲੇ ਜਾਂਦਾ ਤੀਹ ਤੱਕ ਚਲੇ ਜਾਂਦਾ, ਕਿ ਓੱਥੇ ਖਲੋਤੇ-ਖਲੋਤੇ ਬੰਦਾ ਜਾਮ ਹੋ ਜਾਂਦਾ। ਕਿ ਜਿੱਦਾਂ ਹੁਣ ਉੱਥੇ ਵੀਡੀਓਜ਼ ਵਗੈਰਾ ਵੀ ਹੁੰਦੀ ਆ ਉਹੀ ਓ ਹੁੰਦੀ ਆ ਕਿ ਪਾਣੀ ਦਾ ਗਿਲਾਸ ਗਰਮ ਕਰਦੇ ਐ। ਤੇ ਦੋ ਕੁ ਮਿੰਟ ਹੱਥ ਬਾਹਰ ਕੱਢਦੇ ਆ ਤੇ ਉਹ ਪਾਣੀ ਦਾ ਬਰਫ਼ ਜਮ ਜਾਂਦੀ ਐ। ਜਾਂ ਕਿਸੇ ਟਾਈਮ ਤੁਸੀਂ ਵੀਡੀਓ ਵੇਖਿਓਗੇ ਇੰਸਟਾਗ੍ਰਾਮ ਦੇ ਵਿੱਚ ਕੱਪੜੇ ਸੁੱਕਨਣੇ ਪਾਉਂਦੇ ਆ ਤੇ ਉਹ ਵੀ ਆਕੜ ਜਾਂਦੇ ਐ। ਕਿ ਹੈਗੇ ਇਹੋ ਜਿਹੇ ਤਿੰਨ-ਚਾਰ ਦੇਸ਼ ਹੈਗੇ ਜਿਹੜੇ ਅਥਲੈਂਟਿਕ ਓਸ਼ੀਅਨ ਨੂੰ ਟੱਚ ਕਰਕੇ ਗਏ ਆ ਬਿਲਕੁਲ। ਤੇ ਉਥੇ ਹਵਾ ਵਾਤਾਵਰਨ ਈ ਔਰ ਦੂਜੀ ਗੱਲ ਇੱਕ ਹੋਰ ਕਹਿੰਦੇ ਕਿ ਜਿਹੜੇ ਅਥਰੈਟਿਕ ਦੇ ਵਿੱਚ ਜਿਹੜੇ ਬਰਫ਼ ਦੇ ਪਹਾੜ ਹੈਗੇ ਜਿਹੜੇ ਬਣੇ ਹੋਏ ਆ ਪਹਿਲੇ ਕੁਦਰਤੀ ਆ। ਉਹ ਵੀ ਪਿਘਲ -ਪਿਘਲ ਘਟਣਦੇ ਹੁਣ ਟੁੱਟਣ ਦੇ ਉਹ, ਤੇ ਉਹਨਾਂ ਦਾ ਕਰਕੇ ਵੀ ਥੋੜਾ ਆਪਣੀ ਜਿਹੜੀ ਜ਼ਮੀਨ ਹੈਗੀ ਉਹਦੇ ਉੱਤੇ ਹੀ ਬੜਾ ਫ਼ਰਕ ਪੈਂਦੇ ਆ ਕਿਉਂਕਿ ਆ ਜਿਹੜੀਆਂ ਇਨਾ ਬੋਬ ਟੈਕ ਟੈਕਨੋਲੋਜੀ ਨਾਲ ਏ ਸਭ ਕੁਛ ਕਰਦੇ ਪਏ ਨਾ। ਤੇ ਉਹਨਾਂ ਦੇ ਅਸਰ ਦੇ ਨਾਲ ਇਹ ਚੀਜ਼ਾਂ ਘਟੀ ਜਾਂਦੀਆਂ ਤੇ ਆਹ ਐਟਮੋਸਫੇਅਰ ਜਿਹੜਾ ਮੌਸਮ ਹੈਗਾ ਨਾ ਸਾਰਾ ਐਡਵਾਂਸ ਹੋਣਦੇ ਆ ਪਹਿਲਾਂ ਈ। ਤੇ ਉਹਦੇ ਵਿੱਚ ਖ਼ਰਾਬੀਆਂ ਬੜੀਆਂ ਆਉਂਦੀਆ ਐ। ਹੁਣ ਤੁਸੀਂ ਐਦ ਕੀ ਵੇਖ ਲਓ ਨਾ ਭਾਜੀ ਪੰਜਾਬ ਦੇ ਵਿੱਚ ਗਰਮੀ ਪੰਜਾਹ ਟੱਚ ਪੰਜਾਹ ਦੇ ਉੱਤੇ ਚਲੀ ਗਈ ਐ।
ਹਾਂਜੀ ਮੈਂ ਵੀ ਉਹੀ ਤੁਹਾਣੂ ਕਹਿ ਰਿਹਾ ਕਿ ਕਈ ਵਾਰ ਸ਼ਹਿਰ ' ਬਰਫ਼ ਜੰਮੀ ਵੀ ਇੰਨੀ ਮਾਈਨਸ ਥਰਟੀ, ਉੱਧਰ ਬੰਦੇ ਸਰਵਾਇਵ ਕਿਵੇਂ ਕਰਦੇ ਪਏ ਨੇ? ਹੁਣ-ਹੁਣੇ ਪਿੱਛੇ ਇਟਲੀ ਦੀ ਵੀਡੀਓ ਆਈ ਸੀ ਉੱਧਰ ਖਾਲੀ ਪੈਂਤੀ ਡਿਗਰੀ ਗਿਆ-ਥਰਟੀ ਫਾਈਵ ਡਿਗਰੀ ਤੇ ਉੱਧਰ ਦੇ ਬੰਦਿਆਂ ਨੂੰ ਪਤਾ ਨੀ ਕੀ ਹੋ ਗਿਆ ਅਸੀਂ ਇੱਧਰ ਪੰਜਾ-ਪੰਜਾ ਰਹਿੰਦੇ ਆ ਪੰਜਾਬ ਦੇ ਲੋਕ ਸਵੇਰੇ ਖੇਤੀਬਾੜੀ ਕਰਦੇ ਨੇ ਉਹਨਾਂ ਨੂੰ ਵੇਖ ਓ ਕਿਵੇਂ ਕਰਦੇ ਪਏ ਨੇ।
ਹੁਣ ਇੱਕ ਗੱਲ ਪਤਾ ਕੀ ਆ ਭਾਜੀ ਜਿੱਥੇ ਹੁਣ ਬੰਦਾ ਜੰਮ ਗਿਆ, ਪਲ ਗਿਆ ਭਾਵੇਂ ਉਹ ਰੇਗਿਸਤਾਨ ਹੋਵੇ ਭਾਵੇਂ ਸੂਰਜ ਸਿਰ ਤੇ ਕਿਉਂ ਨਾ ਆਵੇ ਭਾਵੇਂ ਬਰਫ਼ ਦਾ ਪਾੜ ਜਾ ਸਿਰ ਤੇ ਕਿਉਂ ਨਾ ਹੋਵੇ। ਜਿੱਥੇ ਇੱਕ ਦੀ ਆਦਤ ਲੱਗ ਜਾਂਦੀ ਨਾ ਉਹੀ ਆਦਤ ਲੱਗ ਜਾਂਦੀ ਹੁਣ ਦੇਖੋ ਆਪਾਂ ਰਹਿੰਦੇ ਹਾਂ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਪਤਾ ਕੀ ਏ ਇੰਡੀਆ ਦੇ ਵਿੱਚ ਹਰ ਪ੍ਰਕਾਰ ਦਾ ਮੌਸਮ ਹੱਦੋ ਵੱਧ ਰਹਿੰਦਾ ਐ। ਹੁਣ ਤੁਸੀਂ ਆਪੇ ਹਿਸਾਬ ਲਾਲੋ ਕਈ ਸਟੇਟਾਂ ਦੇ ਵਿੱਚ ਇਹੋ ਜਿਹੀਆਂ ਕਿ ਜਿੱਥੇ ਹੁਣ ਬਾਰਿਸ਼ ਦਾ ਮੌਸਮ ਚੱਲ ਪਿਆ ਜੀ, ਕੀ ਜਿੱਦਾਂ ਕੀ ਕਰਨਾਟਕ ਹੋ ਗਿਆ, ਹਿਮਾਚਲ ਹੋ ਗਿਆ, ਮਹਾਰਾਸ਼ਟਰ ਹੋ ਗਿਆ। ਸਾਊਥ ਸਾਈਡ ਵਾਲੀ ਸਾਈਡ ਤੇ ਇਸ ਟਾਈਮ ਬਾਰਿਸ਼ ਦਾ ਮੌਸਮ ਚਾਲੂ ਆ। ਕਿ ਉਹਨਾਂ ਨੂੰ ਕੁਛ ਕਿ ਹਰ ਸਾਲ ਫੇਸ ਕਰਨੀ ਪੈਂਦੀ ਏ, ਕੀ ਮੀਂਹ ਇੰਨਾ ਆਉਂਦਾ ਵਾ ਕਿਉਂਕਿ ਉਹਨਾਂ ਦੇ ਜਿਹੜੇ ਸਮੁੰਦਰ ਐ ਨਾ ਉੱਧਰਲੇ ਪਾਸੇ ਦੇ ਸਮੁੰਦਰ ਹੈਗੇ ਆ ਉਹ ਉੱਚੇ ਹੈਗੇ ਆ ਉੱਪਰ ਨੂੰ ਗਏ ਆ। ਤੇ ਸ਼ਹਿਰ ਥੱਲੇ ਹੈਗੇ ਆ, ਤੇ ਇਸੇ ਕਰਕੇ ਉੱਧਰ ਨਈ ਬਾਰਿਸ਼ ਵੀ ਇਨੀ ਪੈਂਦੀ ਹੈ ਤੇ ਸ਼ਹਿਰਾਂ ਦੇ ਵਿੱਚ ਇੰਨਾ ਪਾਣੀ ਆ ਕੇ ਉਹਨਾਂ ਨੂੰ ਹਰ ਚੀਜ਼ ਸਰਵਾਈਵ ਕਰਨੀ ਪੈਂਦੀ ਐ। ਤੇ ਹੁਣ ਹਰ ਇੱਕ ਆਪਾਂ ਨੂੰ ਹੁਣ ਠੰਢ ਆਉਂਦੀ ਆ ਆਪਾਂ ਠੰਢ ਦੇ ਵਿੱਚ ਮਾਈਨਸ ਵੀ ਰਹਿ ਸਕਦੇ ਆ। ਐੱਥੇ ਹਾਡੀ ਗਰਮੀ ਵੀ ਪੰਜਾਹ ਤੱਕ ਜਾਂਦੀ ਏ ਤੇ ਆਪਾਂ ਉੜ ਚ ਵੀ ਸਮੇਂ ਬਿਤਾ ਸਕਦੇ ਆ। ਬਾਰਿਸ਼ ਦਾ ਮੌਸਮ ਵੀ ਆਪਾਂ ਝੇਲ ਸਕਦੇ ਆ, ਹੁਣ ਰਹਿ ਕੇੜ੍ਹਾ ਮੌਸਮ ਗਿਆ। ਔਰ ਰਹੀ ਗੱਲ ਉਹਨਾਂ ਦੀ, ਹੁਨ ਜੇੜੇ ਬੰਦੇ ਬਰਫ਼ ਦੇ ਵਿੱਚ ਹੀ ਰਹਿੰਦੇ ਆ, ਉਹ ਸਿਰਫ ਬਰਫ਼ ਨੂੰ ਹੀ ਚੱਲ ਸਕ ਹਾਡੇ ਵਰਗੇ ਇੰਡੀਆ ਚ ਆ ਕੇ, ਓ ਇਨਾ ਡਿਗਰੀ ਮਾਈਨਸ ਦੇ ਵਿੱਚ ਨਹੀਂ ਰਹਿ ਸਕਦੇ ਉਹ ਭਾਜੀ। ਹੁਣ ਜਿੱਥੇ ਇੱਕ ਤਾਂ ਬੰਦਾ ਇੱਕ ਰੀਸ ਰਹਿ ਗਿਆ ਨਾ ਤੇ ਉਹਨੇ ਉੱਥੇ ਹੀ ਉੱਥੋਂ ਦਾ ਮੌਸਮ ਸਹਿਣ ਕਰਨਾ ਪਰ ਆਪ ਆਪਾਂ ਹੈਗੇ ਹਰ ਮੌਸਮ ਦੇ ਵਿੱਚ ਜੀਨ ਆਲੇ, ਹੁਣ ਤੁਸੀਂ ਇੰਡੀਅਨ ਵੇਂਨਦੇ ਹੀ ਏ ਬਾਹਰ ਜਾਂਦੇ ਆ। ਤੁਹਾਡੇ ਪੰਜਾਬ ਦੇ ਮੁੰਡੇ ਜਾਂਦੇ ਆ, ਜਿੱਦਾਂ ਮਰਜ਼ੀ ਮੌਸਮ ਹੋਵੇ। ਉਹ ਹਰ ਮੌਸਮ ਦੇ ਵਿੱਚ ਸੈੱਟ ਹੋ ਕੇ ਕੰਮ ਕਰਦੇ ਏ, ਪਰ ਉਹਨਾਂ ਕੋਲ ਉਹ ਚੀਜ਼ ਹੁੰਦੀ।
ਹਾਂਜੀ, ਉੱਧਰ ਨਾ ਕੰਟਰੀ ਏ, ਜਿਹੜੀ ਕੰਟਰੀ ਨੇ ਇੱਕ ਹੀ ਮੌਸਮ ਰਹਿੰਦਾ ਪਰਮਾਨੈਂਟਲੀ। ਜਿੱਧਰ ਗਰਮੀ ਰਹਿੰਦੀ ਤੇ ਗਰਮੀ ਰਹੇਗੀ, ਜਿਵੇਂ -ਜਿਵੇਂ ਉਸ ਆਸਟ੍ਰੇਲੀਆ ਫੇਰ ਵੀ ਹੈਗਾ, ਛੇ ਮੀਨੇ ਗਰਮੀ, ਛੇ ਮੀਨੇ ਸਰਦੀ। ਆਸਟ੍ਰੇਲੀਆ ਚ ਵੀ ਪੰਜਾਬੀ ਸਰਵਾਈਵ ਕਰ ਲੈਂਦੇ ਨੇ।
ਪਰ ਭਾਜੀ ਓਥਰ ਦੀਆਂ ਗਰਮੀਆਂ ਇੰਨੀਆਂ ਗੰਦੀਆਂ ਹੈਗੀਆਂ ਜੇ, ਜਿੱਦਾਂ ਹੁਣ ਤੁਹੀ, ਕਿਹਾ ਤੁਹੀ। ਗੱਲ ਕਰਦੇ ਆ, ਆਸਟ੍ਰੇਲੀਆ ਗੱਲ ਕਰਦੇ ਆ, ਹੁਣ ਕੈਨੇਡਾ ਆਲੇ ਚੱਲੇ ਪਾਸੇ ਚੱਲ ਜੌ ਜਾਂ ਹੋਰ ਕਿਹੋ ਜੀ ਕੰਟਰੀਆਂ ਜਿੱਥੇ ਜਾਦਾਤਰ ਬਰਫ਼ ਵੀ ਰੈਂਦੀ ਆ, ਪਰ ਉਥੇ ਗਰਮੀ ਔਂਦੀ ਆ ਦੋ ਜਾਂ ਤਿੰਨ ਮੀਨੇ ਵਾਸ ਤੇ ਗਰਮੀ ਔਂਦੀ ਆ। ਪਰ ਓ ਗਰਮੀ ਉੱਥੇ ਇੰਨੀ ਖਤਰਨਾਕ ਹੁੰਦੀ ਆ ਕਿ ਓਨਾਂ ਦੀ ਸਕਿੰਨ ਤੱਕ ਸੜ ਜਾਂਦੀ ਓਸ ਟੈਮ ਤੇ। ਕੀ ਓਸ ਟੈਮ ਨੂੰ ਆਪਣੇ ਆਪ ਨੂੰ ਇੰਨਾ ਬਚਾ ਕੇ ਰੱਖਦੇ ਆ ਨਾ ਤੇ ਕੀ ਆਪਣੇ ਪੂਰੇ ਕਵਰ ਕਰਕੇ ਰੱਖਦੇ ਆਪਣੇ ਆਪ ਨੂੰ ਕੀ ਆਪਦੀ ਸਕਿਨ ਨੂੰ ਕੁੱਛ ਨਾ ਹੋਜੇ। ਓ ਕੈਹਾ, ਕਿਹੇ ਨਾ ਕਿਹੇ ਪਾਸੋਂ ਪਤਾ ਲੱਗ ਜਾਂਦਾ ਹੁਣ ਕਿਸੇ ਦਾ ਫਰੈਂਡ ਗਿਆ ਵਾ ਕੋਈ ਉੱਥੇ ਗਿਆ ਓਨੂੰ ਦੱਸ ਦਾ ਈ ਏ ਚੀਜ਼ਾਂ ਤੇ ਚੀਜ਼ਾਂ ਪਤਾ ਬਾਰੇ ਲੱਗਦਾ, ਪਰ ਏਹ ਨਾ ਮੌਸਮ ਦੀ ਤਕਨੀਕੀ ਖ਼ਰਾਬ ਓਪਰਾ ਏ ਸਰਕਾਰ ਨੂੰ ਆਪਾਂ ਸੈਂਟਰ ਦੇ ਵੱਲੇ ਕੁੱਛ ਬੋਲ ਨੀ ਸਕਦੇ। ਓ ਆਪਣੇ ਬਚਾਓ ਵਾਸਤੇ, ਆਪਣੇ ਦੇਸ਼ ਨੂੰ ਸਾਨੂੰ ਬਚਾਣ ਵਾਸਤੇ, ਏਨਾ ਕੁਛ ਕਰਦੇ ਪਏ ਐ। ਪਰ ਇੱਕ ਗੱਲ ਹੈਗੀ ਜੇੜਾ, ਕੁਦਰਤੀ ਜੇੜੀ ਚੀਜ਼ ਬਣੀ ਹੋਈ ਐ ਪਰ ਓਨੇ ਨਾਲ ਈ ਖੇਡਣਾ ਚਾਈਦਾ ਬਸ। ਕੈਣ ਦਾ ਮਤਲਬ ਆਈ ਆ ਕੀ ਓ ਨੇ ਖੇਤਾਂ 'ਚ ਤੇ ਨੋਰਮਲ ਪਬਲਿਕ ਨੂੰ ਤਕਲੀਫ਼ ਹੋਊਗੀ ਬਾਦ 'ਚ।
ਨਈ ਮੈਂ ਦੇਖਿਆ ਸੀ ਕੀ ਆਸਟ੍ਰੇਲੀਆ ਚ ਇੰਡੀਅਨ ਜਲਦੀ ਸਰਵਾਈਵ ਕਰ ਲੈਂਦੇ ਨੇ, ਜੇੜੇ ਪਿੰਡ ਆਲੇ ਹੁੰਦੇ ਨਾ ਉਨਾਂ ਨੂੰ ਪਤਾ ਇੰਨੀ ਗਰਮੀ ਚ ਕੀ ਪਾਣੀ ਪੀਣਾ, ਨਿੰਬੂ ਪਾਣੀ। ਕੀ ਮਤਲਬ ਇਧਰੋਂ ਮੰਗਵਾ ਲੈਂਦੇ ਨੇ, ਰੋਬਜਾ ਰੂਬਜਾ ਆਪਣੇ ਆਪ ਨੂੰ ਸਰਵਾਈਵ ਕਰ ਲੈਂਦੇ ਨੇ। ਜੇੜ੍ਹੇ ਉੱਧਰ ਦੇ ਹੈਗੇ ਨੇ, ਓਨਾ ਨੂੰ ਵੀ ਆਦਤ ਪੈਗੀ ਹੁਣ ਦੇ ਹੋਏ, ਜੇੜੇ ਦੂਜੀ ਕੰਟਰੀ ਤੋਂ ਬੰਦੇ ਜਾਂਦੇ ਨੇ ਬਾਰ ਨੂੰ ਆਸਟ੍ਰੇਲੀਆ ਸੈਡ ਉਨਾਂ ਨੂੰ ਡਿਫੀਕਲਟੀ ਹੁੰਦੀ ਐ।
ਹਾਂਜੀ, ਹੁਣ ਤੁਸੀਂ ਆਪੇ ਗੱਲ ਓਨਾ ਨਾ ਹੁੰਦੀ ਆ ਕੀ ਕੈਂਦੇ ਕੀ ਆਪਣੇ ਪਿੰਡਾਂ ਦੇ ਬੰਦੇ ਹੈਗੇ ਆ। ਭਾਜੀ ਪਿੰਡਾਂ ਦੇ ਵਿੱਚ, ਆਪਣੇ ਪਿੰਡਾਂ ਦੇ ਮੁੰਡੇ ਆ, ਖੇਤੀਬਾੜੀ ਕਰਨ ਆਲੇ। ਉਨਾਂ ਨੂੰ ਜੇੜਾ ਮਰਜ਼ੀ ਮੌਸਮ ਹੋਵੇ, ਠੰਡ ਹੋਵੇ, ਏਨਾਂ ਨੇ ਤਾਂ ਵੀ ਸਵੇਰੇ ਤੜਕੇ ਉੱਠ ਕੇ ਗੇੜੀ ਮਾਰਨ ਜਾਣੀ।
ਹਾਂਜੀ, ਹਾਂਜੀ।
ਮਾਈਨਸ ਦਾ ਪ੍ਰੋਬਲਮ ਜਾਂਦਾ ਠੰਡੇ ਪਾਣੀ ਨਾ ਨੋਨਾ ਉਨਾਂ ਨੇ, ਠੰਡ ਦੇ ਧੁੰਦ ਦੇ ਵਿੱਚ ਜਾਣਾ, ਓਈ ਨੰਗੇ ਪੈਰੀ ਹੋ ਗਏ ਉੱਥੇ ਕੰਮ ਕਰਨੈ। ਤੇ ਗਰਮੀ ਜਿੰਨੀ ਮਰਜ਼ੀ ਹੋਵੇ ਤਾਂ ਵੀ ਧੁੱਪੇ ਜਿੰਨਾ ਮਰਜ਼ੀ ਹੋਵੇ, ਸ਼ਾਮੇ ਨੀ ਬੈਣਾ ਉਨਾਂ ਨੇ, ਆਪਣਾ ਕੰਮ ਕਰੀ ਜਾਣਾ। ਤੇ ਇਹੀ ਚੀਸ ਤਕਨੀਕ ਲਾ ਲਓ ਕਿ ਸਾਡੇ ਅੰਦਰ ਜੇੜੀ ਵਿਲ ਪਾਵਰ ਹੈਗੀ ਐ ਸਾਡੇ ਸਰੀਰ ਸਾਨੂੰ ਓ ਚੀਜ਼ ਨੂੰ, ਊਰਜਾ ਦਿੰਦੀ ਹਾਨੂੰ ਆ ਚੀਜ ਦੀ ਓ ਮੌਸਮ ਦੀ ਨਾ ਆਦਤ ਪੈਗੀ ਹੋਈ ਆ ਤੇ ਸਾਡੀ ਓ ਤਾਕਤ ਹੈਗੀ ਉੜੀ ਚੀਜ਼। ਇਸੇ ਕਰਕੇ ਆਪਾਂ ਦੁਨੀਆਂ ਦੇ ਜੇੜ੍ਹੇ ਮਰਜ਼ੀ ਕੋਨੇ ਚੱਲ ਜੋ ਨਾ ਤੇ ਸਾਡਾ ਇੰਡੀਅਨ ਪੰਜਾਬੀ ਹੋਵੇ ਭਾਏ ਪੂਰੇ ਇੰਡੀਅਨ ਬੰ ਜੇੜਾ ਜਦੋਂ ਮਰਜ਼ੀ ਹੋਵੇ, ਓ ਚੀਜ਼ ਨੂੰ ਸਰਵਾਈਵ ਕਰ ਲੈਂਦਾ, ਕੀ ਝਿਲ ਲੈਂਦਾ ਓ ਚੀਜ਼। ਬਸ, ਬਸ ਬਾਰ ਦੇ ਬੰਦਿਆਂ ਨੂੰ ਏ ਚੀਜ਼ਾਂ ਝੇਲੀਆਂ ਨੀ ਨਾ ਔਦੀਆਂ। ਓ ਸਿਰਫ ਜੇੜੇ ਉਨਾਂ ਦੇ ਦੇਸ਼ ਦੇ ਵਿੱਚ ਹੁੰਦੀ ਆ ਓ ਕਿਤੇ ਜਾਂਦੇ ਨੀ ਐ ਕਿਉਂਕੀ ਬਾਰ ਦੇ ਕਟੰਰੀਯਾ ਦੇ ਬੋਤ ਘਟ ਬੰਦੇ ਹੁੰਦੇ ਜੇੜੇ ਇੰਡੀਆ ਚ ਔਂਦੇ ਆ। ਜੇੜ੍ਹੇ ਸਿਰਫ ਹਾਂ ਛੋਟੇ ਗਰੀਬ ਦੇਸ਼ ਹੈਗੇ ਓ ਈ ਇੱਥੇ ਓਣਗੇ ਬਾਕੀ ਹਾਈ ਫਾਈ ਦੇਸ਼ਾਂ ਦੀ ਇੱਕ ਬੰਦੇ ਇੱਥੇ ਆ ਕੇ ਕੰਮ ਨੀ ਕਰਦੇ ਨਾ ਪੜ੍ਹਦੇ ਆ ਓ ਸਿਰਫ ਘੁੰਮਣ ਔਂਦੇ ਆ ਉਨਾਂ ਓ ਬਰਦਾਸ਼ਤ ਨੀ ਹੁੰਦਾ ਤੇ ਤੇ ਓਨਾਂ ਨੇ ਉੱਥੇ ਰੈਣਾ ਹੁੰਦਾ ਤੇ ਇਸ ਕਰਕੇ ਓ ਉੱਥੋ ਦਾ ਮੌਸਮ ਝੈਲ ਸਕਦੇ ਮਗਰ ਆਪਾਂ ਆਪਾਂ ਦੁਨੀਆਂ ਦੇ ਜਿੱਥੇ ਮਰਜ਼ੀ ਚੱਲੇ ਜਾਓ ਪਾਅਜੀ ਮਾਈਨਸ ਪੰਜਾਹ ਡਿਗਰੀ ਵੀ ਹੋਵੇ ਤਾਂ ਵੀ ਹਾਡੇ ਪੰਜਾਬੀਆਂ ਨੇ ਸਾਡੇ ਭਾਰਤੀਆਂ ਨੇ ਸਾਰਿਆਂ ਨੇ ਓ ਮੌਸਮ ਝੈਲ ਲੈਣਾ ਓ ਵਾਲਾ ਓਨਾਂ ਕੋਲ ਨੀ ਝਲਾਆ ਜਾਣਾ
ਮੈਂ ਦੇਖਿਆ ਜੀ ਦੁਬਈ ਚ ਇੰਨਾ ਮਾਈਨਸ ਹੁੰਦਾ ਤਾਂ ਵੀ ਬੰਦੇ ਨੀਚੇ ਜਾ ਕੇ ਓਵਲ ਦੀ ਕੰਪਨੀ ਲੱਗੇ ਹੁੰਦੇ ਨੇ ਪਾਈਪ ਲਾਈਨ ਵਿੱਚ ਕੰਮ ਕਰਦੇ ਨੇ ਉੱਥੇ ਪਾਣੀ ਪਾਣਾ ਪੈਂਦਾ ਬਰਫ਼ ਆਲਾ ਪਾਨੀ ਦੀਵਾਰਾਂ ਤੇ ਪਾਈਪ ਤੇ ਕੀ ਪਾਨੀ ਠੰਡਾ ਰਏ
ਦੁਬਈ ਦੇ ਵਿੱਚ ਪੈਹੇ ਭਾਜੀ ਪੈਲਾਂ ਵਰਲਡ ਦੇ ਵਿੱਚ ਸਭ ਤੋਂ ਗਰਮ ਦੇਸ਼ ਕੇੜਾ ਹੈਗਾ ਦੁਬਈ ਏਗਾ ਕਿਉਕੀ ਰੇਗਿਸਤਾਨ ਹੈਗਾ ਜੀ ਓਥੇ ਤੇ ਰੇਗਿਸਤਾਨ ਦੇ ਉੱਤੇ ਉਨਾਂ ਨੇ ਪੂਰਾ ਸ਼ੇ ਆਬੂ ਦਾਬੂ ਸ਼ੈਰ ਖੜਾ ਕਰਤਾ ਉਨਾਂ ਨੇ ਪੂਰਾ ਦਾ ਪੂਰਾ ਹਰ ਚੀਜ਼ ਪਰ ਆਪੇ ਸਾਬ ਲਾ ਲੋ ਨਹੀਂ ਤੁਸੀਂ ਗਰਮੀ ਕਿੰਨੀ ਹੋ ਗਈ ਉਥੇ ਕਿੰਨੀ ਹੱਦ ਤੋ ਵੱਧ ਗਰਮੀ ਹੋ ਗਈ
ਹਾਂਜੀ ਲੇਕਿਨ ਉਹਦੇ ਆਸ ਪਾਸ ਹੈ ਸਮੁੰਦਰ ਉਧਰ ਓਇਲ ਵੀ ਹੈ ਨਾ ਜਿਹੜਾ ਓਇਲ ਨਿਕਲਦਾ ਉਸਦੀ ਗਰਮੀ
ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਨਾ ਪਾਜੀ ਪਤਾ ਕੀ ਗੱਲ ਏ ਜਿਹੜੀ ਚੀਜ਼ ਜਿੱਥੇ ਹੈਗੀ ਨਾ ਉਹਨਾਂ ਨੇ ਉਹ ਚੀਜ਼ ਚੱਲਣ ਹੁਣ ਹੁਣ ਜਿਹੜੇ ਜਿੰਨਾ ਦਾ ਉਹ ਦੇਸ਼ ਹੈਗਾ ਜਿਹਨਾਂ ਦਾ ਦੇਸ਼ ਹੈਗਾ ਉਹ ਆਪ ਤੇ ਭਾਜੀ ਉਹ ਰਹਿੰਦੇ ਆਪਾਂ ਜਿਹੜੀ ਨੋਰਮਲ ਪਬਲਿਕ ਉਹਨਾਂ ਨੂੰ ਉਹ ਚੀਜ਼ ਫੇਸ ਕਰਨੀ ਪੈਂਦੀ ਉਹਨਾਂ ਨੂੰ ਕਰਨਾ ਪੈਂਦਾ ਪਰ ਏ ਵਰਲਡ ਦੇ ਵਿੱਚ ਸਭ ਤੋਂ ਹੋਰ ਕਹਿੰਦੇ ਗਰਮ ਅਗਰ ਕੋਈ ਦੇਸ਼ ਮੰਨਿਆ ਗਿਆ ਤਾਂ ਦੁਬਈ ਯੂ ਏ ਇ ਨੇ ਪਾਸੇ ਜਿਹੜੇ ਮਰਜ਼ੀ ਸਾਊਦੀ ਹੋ ਗਏ ਜਿਹੜੇ ਮਰਜ਼ੀ ਹੋ ਗਏ ਕਿ ਜਿਹੜੇ ਆਹ ਹੈਗੇ ਨਾ ਮੁਸਲਿਮ ਕੰਟਰੀ ਜਿਹੜੀਆਂ ਜਿੰਨੀਆਂ ਹੈਗੀਆਂ ਉਹ ਸਾਰੀਆਂ ਗਰਮ ਹਲਾ ਕਿਉਂਕਿ ਉਹਨਾਂ ਦੇ ਵਿੱਚ ਰੇਗਿਸਤਾਨ ਚੀਜ਼ਾਂ ਹੈਗੀਆਂ ਨੇ ਤੇ ਉੱਥੋਂ ਹੀ ਤੇਲ- ਤੇਲ ਨਿਕਲਦਾ ਹੈ ਤੇ ਉੱਥੇ ਕਰਕੇ ਤੇ ਉਹ ਬਹੁਤ ਹੀ ਹੀਟ ਹੈਗੀ ਐ ਪਰ ਕੀ ਕਹਿੰਦੇ ਆ ਕਿ ਕੀ ਆਪਣਾ ਉਹ ਮਜਬੂਰੀ ਆਲਾ ਕੰਮ ਹੀ ਸਮਝ ਲੋ ਉਹ ਚੀਜ਼ ਹਾਨੂੰ ਕਰਨੀ ਪੈਂਦੀ ਸਾਨੂੰ ਝਲਣਾ ਪੈੰਦਾ ਉਹ ਆੜਾ ਮੌਸਮ
ਹੰ ਦੁਬਈ 'ਚ ਵੈਸੇ ਬੰਦੇ ਘੁੰਮਣ ਵੀ ਜਾਂਦੇ ਨੇ ਉਹਨਾਂ ਨੂੰ ਫਿਰ ਏ ਸੀ ਆਲੇ ਰੂਮ ਵਿੱਚ ਰਹਿ ਪਾਂਦੇ ਨੇ ਕਿਉਂਕਿ ਜਿਹੜੇ ਵਰਕ ਕਨਦੇ ਨੇ
ਵਰਲਡ ਦੇ ਵਿੱਚ ਨਾ ਪਾਜੀ ਤੁਹਾਨੂੰ ਦੱਸਾਂ ਮੈਂ ਸਿਰਫ ਦੋ ਹੀ ਕੰਟਰੀਆਂ ਇਹੋ ਜਿਹੀ ਹੈਗੀਆਂ ਜਿਹੜੀਆਂ ਘੁੰਮਣ ਫਿਰਨ ਵਾਸਤੇ ਸਭ ਤੋਂ ਫੇਮਸ ਹੈਗੀਆਂ ਪਹਿਲੇ ਨੰਬਰ ਤੇ ਆਉਂਦੀ ਦੁਬਈ ਸਕਿੰਡ ਨੰਬਰ ਤੇ ਆਉਦਾ ਇੰਡੀਆ ਕਿਉਂਕਿ ਇਹ ਕਰੰਸੀਆਂ ਸਾਡੀਆਂ ਉਹਨਾਂ ਦੇ ਸਾਬ ਨਾਲ ਕਰੰਸੀ ਇਹ ਆਏਂ ਦੇ ਕੀ ਪੈਹਾ ਬਹੁਤ ਵੱਧ ਜਾਂਦਾ ਅੰਗਰੇਜ਼ਾਂ ਦਾ ਜਿਹਨਾਂ ਦੀ ਹਾਈਫਾਈ ਕੰਟਰੀ ਉਹਨਾਂ ਪੈੇਹੇ ਬੜੇ ਵੱਧ ਜਾਂਦੇ ਇੱਥੇ ਆ ਕੇ ਤੇ ਇਸੇ ਕਰਕੇ ਉਹ ਸਭ ਤੋਂ ਜ਼ਿਆਦਾ ਲਾਈਕ ਕਰਦੇ ਦੁਬਈ ਜਾਂ ਇੰਡੀਆ ਨੂੰ ਘੁੰਮਣ ਵਾਸਤੇ
ਚਲੋ ਵੀਰ ਜੀ ਮੈਂ ਕਰਨਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ
ਥੈਂਕ ਯੂ